ਹੈਲੋ।
ਹੈਲੋ, ਭੈਣ ਜੀ ਸ਼ਸੀ ਕਾਲ।
ਸਾਸੀ ਕਾਲ ਵੀਰ ਜੀ, ਸ਼ਸੀ ਕਾਲ, ਕੀ ਹਾਲ ਆ ਥੋਡੇ।
ਵਧੀਆ-ਵਧੀਆ ਭੈਣ ਜੀ ਤੁਸੀਂ ਦੱਸੋ ਕਿਵੇਂ ਓ ਕਿਵੇਂ ਆ ਮੌਸਮ ਕਿਵੇਂ ਆ ਆਪਣੇ ਉੱਥੇ।
ਸਭ ਮੌਸਮ ਤਾਂ ਠੀਕ, ਤੁਸੀਂ ਇਹ ਦੱਸੋ ਪਹਿਲਾਂ ਤੁਹਾਡੀ ਗੁਡੀਆ ਕਿਵੇਂ ਆ, ਘਰ 'ਚ' ਸਭ ਕਿਵੇਂ ਨੇ।
ਵਧੀਆ-ਵਧੀਆ ਭੈਣ ਜੀ ਸਾਰੇ ਵਧੀਆ ਸਾਰੇ ਠੀਕ।
ਹਾਂਜੀ, ਮੌਸਮ ਤਾਂ ਮੀਂਹ ਪਈ ਜਾਂਦਾ ਗਾ ਅੱਜ ਤਾਂ ਵੀਰ ਜੀ।
ਮੀਂਹ ਪੈ ਰਿਹਾ ਸਾਡੇ ਤਾਂ ਬਹੁਤ ਗਰਮੀ ਹੋਈ ਹੋਈ ਆ ਭੈਣ ਜੀ ਵੱਟ ਚੜਿਆ ਪਿਆ ਇੱਕ ਤਾਂ ਝੋਨੇ ਲੱਗਣ ਕਰ ਕੇ ਇੱਥੇ ਹੁੰਮਸ ਇੰਨੀ ਹੋਈ ਹੋਈ ਆ। ਪੁੱਛੋ ਨਾ ਤੁਸੀਂ ਬਾਰਿਸ਼ ਦਾ ਕੋਈ ਪਤਾ ਨਹੀਂ ਏਸੀ ਵੀ ਕੰਮ ਕਰ ਰ ਕਰ ਨਹੀਂ ਰਹੇ ਸਾਡੇ।
ਦੇਖੋ ਜੀ ਮੇਰੀ ਗੱਲ ਸੁਣੋ। ਹੁਣ ਤਾਂ ਮਹੀਨਾ ਹੀ ਜੇਠ ਹਾੜ ਦਾ ਹੁਣ ਤਾਂ ਹੋਣਾ ਹੀ ਆ ਜੋ ਕੁਛ ਹੋਣਾ ਹੁਣ ਨੀ ਗਰਮੀ ਪਊਗੀ ਤਾਂ ਜੀ ਕਦੋਂ ਪਊਗੀ।
ਨਹੀਂ ਪਰ ਬਰਸਾਤਾਂ ਵੀ ਤਾਂ ਹੋਣੀਆਂ ਚਾਹੀਦੀਆਂ ਨਾ। ਬਰਸਾਤਾਂ ਨਾ ਹੋਣ ਦਾ ਕਾਰਨ ਇੱਕ ਆਪਣੇ ਕੋਲ ਜਿਹੜੇ ਪੌਦੇ ਕੱਟੀ ਜਾਂਦੇ ਨੇ। ਦਰਖਤ ਕੱਟੀ ਜਾਂਦੇ ਨੇ ਪੌਦੇ ਨਵੇਂ ਲਾਂਦੇ ਨੀ ਗੇ ਜੀ। ਆਹ ਹੁਣ ਸੜਕਾਂ ਨਵੀਆਂ ਨਿਕਲ ਜਾਂਦੀਆਂ ਨੇ ਹਾਈਵੇ ਸਾਰੇ ਹੀ ਇਹਨਾਂ ਨੇ ਸਾਰੇ ਜਿੰਨੇ ਪੇੜ ਪੌਦੇ ਲੱਗੇ ਹੋਏ ਸੀ ਸਾਰੇ ਵੱਢ ਤੇ
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਪਤਾ ਕੀ ਗੱਲ ਆ ਵੀਰ ਜੀ ਆਪਾਂ ਜੇ ਕੁਦਰਤ ਨੂੰ ਨਹੀਂ ਸੰਭਾਲਾਂਗੇ ਨਾ ਤਾਂ ਕੁਦਰਤ ਵੀ ਸਾਡਾ ਖਿਆਲ ਨੀ ਰੱਖੂਗੀ, ਬੱਸ ਸਿੱਧੀ ਜੀ ਗੱਲ ਆ।
ਤੁਸੀਂ ਪੰਜਾਬ 'ਚ' ਦੇਖੋ ਕਿੰਨੇ ਹੜ੍ਹ ਆਏ ਸੀਗੇ। ਇਹ ਸਭ ਕੁਦਰਤੀ ਦੇ ਰੰਗ ਨੇ ਨਾ ਜੋ ਆਪਣੇ ਨਾਲ ਕਰ ਰਿਹਾ ਫਿਰ ਜੋ ਆਪਾਂ ਕੁਦਰਤ ਨੂੰ ਦੇ ਰਹੇ ਆ ਉਹੀ ਆ ਨੂੰ ਵਾਪਸ ਮਿਲ ਰਿਹਾ ਕੁਦਰਤ ਬੰਨੀਓ।
ਸਹੀ ਕਹਿ ਰਹੇ ਓ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਓ।
ਹਾਂਜੀ- ਹਾਂਜੀ।
ਹੋਰ ਦੱਸੋ ਵੀਰ ਜੀ? ਤੁਸੀਂ ਇੱਕ ਕਿੰਨੇ ਕੁ ਪਲਾਨ, ਪਲਾਂਟ ਲਗਾ ਲੈਂਦੇ ਹੋ ਸਾਲ 'ਚ।
ਅਸੀਂ ਲਗਾ ਹੀ ਲੈਂਦੇ ਹਾਂ ਜੀ ਜਿਵੇਂ ਸਾਡਾ ਇੱਕ ਕਲੱਬ ਬਣਿਆ ਹੋਇਆ ਗਾ। ਲਾਇੰਸ ਕਲੱਬ ਮੈਂਬਰਸ਼ਿਪ ਆ ਉਹਦੇ ਕਿੰਨੇ ਪੌਦੇ ਲਵਾਉਂਦੇ ਹਾਂ ਜੀ।
ਅੱਛਾ ਠੀਕ ਹੈ ਫਿਰ ਤਾਂ, ਪਤਾ ਕੀ ਗੱਲ ਆ ਮੈਂ ਤਾਂ ਇਹੀ ਗੱਲ ਕਹੂੰਗੀ ਵੀ ਅਸੀਂ ਕੇਕ ਵਗੈਰੇ ਕੱਟਣ ਨਾਲੋਂ ਵਧੀਆ ਹੈ ਵੀ ਅਸੀਂ ਉਹ ਚੀਜ਼ਾਂ ਕਰੀਏ ਜੋ ਸਾਨੂੰ ਅੱਗੇ ਫਿਊਚਰ 'ਚ ਸਾਨੂੰ ਵੀ ਤੇ ਹੋਰਾਂ ਨੂੰ ਵੀ ਕੰਮ ਆਣ।
ਹਾਂਜੀ- ਹਾਂਜੀ।
ਆਹ ਗੱਲ ਆ ਦੇਖੋ ਜੀ।
ਨਹੀਂ ਏਦਾਂ ਦੀ ਸੋਚ ਸਾਰਿਆਂ ਨੂੰ ਰੱਖਣੀ ਚਾਹੀਦੀ ਆ ਨਾ। ਜੇ ਏਦਾਂ ਦੀ ਸੋਚ ਰੱਖਣਗੇ ਸਾਰੇ ਤਾਂਹੀ ਹੋਏਗਾ।
ਬਿਲਕੁਲ ਬਿਲਕੁਲ ਤਾਂਹੀ ਹੋਊਗਾ ਜੀ। ਜੇ ਇੱਦਾਂ ਦੀ ਸੋਚ ਰੱਖਾਂਗੇ। ਨਹੀਂ ਤਾਂ ਕੁਛ ਨੀ ਕਿਸੇ ਦਾ ਹੋਣਾ। ਹੁਣ ਇੱਕ ਬੰਦੇ ਦੇ ਸੋਚ ਨਾਲ ਨਹੀਂ ਕੁਛ ਹੁੰਦਾ। ਪਰ ਆਪਾਂ ਇਹ ਵੀ ਨੀ ਦੇਖੋ, ਜੇ ਸਾਡੀ ਚੰਗੀ ਸੋਚ ਨਾਲ ਦਸ ਜਾਣਿਆਂ ਨੂੰ ਫ਼ਰਕ ਨਹੀਂ ਪੈਂਦਾ। ਤਾਂ ਦਸ ਜਣਿਆਂ ਦੀ ਗ਼ਲਤ ਸੋਚ ਦਾ ਫਰਕ ਸਾਡੇ ਉੱਤੇ ਵੀ ਨੀ ਪੈਣਾ ਚਾਹੀਦਾ। ਆਪਾਂ ਆਪਣੇ ਲਈ ਕਰਨਾ ਆਪਣੇ ਕਰਮ ਚੰਗੇ ਬਣਾਉਣ ਲਈ ਕਰਨਾ।
ਹਾਂਜੀ- ਹਾਂਜੀ, ਹਾਂਜੀ- ਹਾਂਜੀ। ਹਾਜੀ ਤਾਂ ਹੈਗਾ ਹੀ ਆ ਜੀ। ਕਰਮਾਂ ਦੇ ਫਲ ਇੱਥੇ ਹੀ ਨੇ ਜੀ ਸਾਰੇ।
ਬਿਲਕੁਲ ਜੀ ਬਿਲਕੁਲ, ਬਿਲਕੁਲ। ਹੋਰ ਦੱਸੋ ਤੁਹਾਡੀ ਗੁੜੀਆ ਠੀਕ ਆ? ਸਕੂਲ ਜਾਂਦੀ ਆ ਹੁਣ?
ਹਾਂਜੀ- ਹਾਂਜੀ। ਗੁੜੀਆ ਠੀਕ ਆ, ਸਕੂਲ ਜਾਂਦੀ ਆ।
ਅੱਛਾ, ਕਿਹੜੀ ਕਲਾਸ 'ਚ?
ਕੱਲ ਸਕੂਲ 'ਚ ਤੁਸੀਂ ਭੈਣ ਜੀ। ਦੇਖਲੋ ਕਿੰਨੇ ਸਟੱਡੀ, ਪੜ੍ਹਾਈ ਇੰਨੀ ਮਹਿੰਗੀ ਹੋ ਗਈ ਆ। ਖਰਚੇ ਹੀ ਨਹੀ ਮਾਣ ਬੱਚਿਆਂ ਦੇ, ਉਤੋਂ ਜਿਹੜੇ ਟਾਈਮ
ਇਹ ਸਾਡੇ ਇੱਥੇ ਲੋਕਾਂ ਨੇ ਨਾ ਆਪਦੇ ਜੇਬਾਂ ਭਰਨ ਖਾਤਰ ਦੇਖਲਓ ਤੁਸੀਂ ਇਹ ਸਭ ਕੁਛ ਕਰ ਰਹੇ ਨੇ। ਇਹ ਐ ਨਹੀਂ ਸੋਚਦੇ ਵੀ ਛੋਟੇ ਬੱਚੇ ਨੂੰ। ਅਸੀਂ ਇੰਨਾ ਸਭ ਕੁਛ ਕਿਵੇਂ ਦੇ ਸਕਦੇ ਹਾਂ?
ਆਪਾਂ ਵੀ ਪੜ੍ਹੇ ਹਾਂ। ਸਕੂਲ 'ਚ ਪੰਜ ਸਾਲ ਤੋਂ ਪਹਿਲਾਂ ਬੱਚੇ ਨੂੰ ਉਹ ਸਕੂਲ ਪਾਇਆ ਨਹੀਂ ਸੀ ਜਾਂਦਾ। ਹੁਣ ਢਾਈ ਸਾਲ ਦੇ ਨੂੰ ਬੱਚੇ ਨੂੰ
ਫੋਰ ਨਾਈਨ, ਫਾਈਵ ਨਾਈਨ ਤੇ ਮੈਥ ਦੀ।
ਢਾਈ ਸਾਲ ਦੇ ਬੱਚੇ ਨੂੰ ਮੈਂ ਕਿਹਾ ਸਕੂਲ ਪਾਣਾ ਪੈਂਦਾ ਹੁਣ ਤਾਂ।
ਹਾਂ ਬਿਲਕੁਲ ਜੀ ਸਹੀ ਕਹਿ ਰਹੇ ਹੋ ਤੁਸੀਂ। ਢਾਈ ਸਾਲ ਦੇ ਬੱਚਿਆਂ ਨੂੰ ਪਰ ਵੀਰ ਜੀ ਤੁਸੀਂ ਸੋਚ ਸਮਝ ਕੇ ਪਾਈਓ।
ਨਹੀਂ ਅਸੀਂ, ਵੀ ਵੇਖਾਂਗਾ ਇੱਕ ਹੁਣ। ਇੱਕ ਤਾਂ ਬੱਚਾ ਜਾ ਰਿਹਾ ਇੱਕ ਨੂੰ ਦੇਖ ਕੇ ਹੀ ਪਾਵਾਂਗੇ ਅਸੀਂ।
ਹਾਂਜੀ।
ਅਤੇ ਹੁਣ ਜਿਵੇਂ ਅੱਜ-ਕੱਲ੍ਹ ਦੇਖੋ ਤੁਸੀਂ ਸਕੂਲ ਦੇ ਵਿੱਚ ਰੰਗ-ਢੰਗ ਹੀ ਹੋਰ ਹੋ ਗਏ ਨੇ। ਅਆ ਜੇੜੇ ਆ ਅਜੋੜ। ਆ ਅੱਜ ਪੇਰੈਂਟਸ ਮੀਟ ਆ ਜੀ। ਤੁਸੀਂ ਆ ਜੋ। ਅੱਜ-ਕੱਲ੍ਹ ਅਲੱਗ-ਅਲੱਗ ਮਤਲਬ ਖਰਚੇ ਇੰਨੇ ਵੱਧ ਗਏ ਨੇ ਨਾ ਅੱਜ ਤੁਸੀਂ। ਅੱਜ ਆਹ ਸੱਭਿਆਚਾਰ ਦਿਵਸ ਆ ਤੁਸੀਂ ਆਹ ਕੱਪੜੇ ਪਾ ਕੇ ਭੇਜੋ ਬੱਚੇ ਨੂੰ।
ਇਹ ਗੱਲ ਦੇ ਇਹ ਤਾਂ ਅਸੀਂ ਕਲੀਅਰ ਕਰਨਾ ਚਾਹੀਦਾ ਸਭ ਪੇਰੈਂਟਸ ਨੂੰ ਮਿਲਕੇ।
ਵੀ ਤੁਸੀਂ ਪੜ੍ਹਾ ਰਹੇ ਓ ਜਾਂ ਤੁਸੀਂ ਐਕਟੀਵਿਟੀ ਕਰਾ ਰਹੇ ਓ?
ਤੁਸੀਂ ਮੰਨੋਗੇ ਨੀ, ਹੁਣ ਬੱਚਿਆਂ ਨੂੰ ਹੋਲੀਡੇ ਸੀਗੀਆਂ। ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਤਾਂ ਤੁਸੀਂ ਉਹਦੇ ਵਿੱਚ ਵੀ ਏਡੇ-ਏਡੇ ਕੰਮ ਫੜਾਤੇ ਬ ਚਿਆ ਨੂੰ ਕਿਸ ਲਈ ਫੜਾਏ ਆ।
ਬੱਚੇ ਕਰ ਪਾਣਗੇ ਤੁਸੀਂ ਆਪ ਦੱਸੋ? ਬੱਚੇ ਕਹਿਣਗੇ ਸਾਨੂੰ ਛੋਟੀਆਂ ਨੇ ਅਸੀਂ ਨਹੀਂ ਕਰਨਾ ਜੀ।
ਉਹੀ ਤਾਂ ਗੱਲ ਆ ਨਾ ਜੀ। ਛੁੱਟੀਆਂ ਤਾਂ ਬੱਚਿਆਂ ਨੂੰ ਖੇਡਣ ਖੇਡਣ ਕੁਦਣ ਲਈ ਹੁੰਦੀਆਂ ਜੀ ਆਪਣੇ। ਰਿਸ਼ਤੇਦਾਰੀਆਂ ਜਾਨ ਨੂੰ ਹੁੰਦੀਆਂ ਨੇ। ਪਰ ਪੜ੍ਹਾਈਆਂ ਇਨੀਆਂ ਦੇ ਦਿੰਦੇ ਨੇ।
ਮੰਨੋਗੇ ਨੀ ਮੇਰੇ ਮੇਰੇ ਬੇਟੇ ਨੇ ਕੋਈ ਵੀ, ਹੋਮਵਰਕ ਨਹੀਂ ਕੀਤਾ। ਉਹ ਕਹਿ ਰਿਹਾ ਸੀ ਕਿ ਸਕੂਲ 'ਚ' ਵੀ ਹੋਮਵਰਕ ਸਕੂਲ ਤੋਂ ਬਾਅਦ ਵੀ ਹੋਮਵਰਕ। ਔਰ ਵੀਰ ਜੀ ਮੈਂ ਵੀ ਉਹ ਤੇ ਪ੍ਰੈਸ਼ਰ ਨਹੀਂ ਪਾਇਆ। ਜਿਹੜੀ ਸਾਫ ਜਿਹੀ ਗੱਲ ਆ। ਮੈਂ ਉਹ ਤੇ ਪ੍ਰੈਸ਼ਰ ਨਹੀਂ ਪਾਇਆ।
ਫਿਰ ਆਪਾਂ ਕਿਤੇ ਕੋਚਿੰਗ ਲਈ ਭੇਜ ਦਿਣੇ ਆ ਉੱਥੇ ਲਾ ਲਉ। ਫਿਰ ਹੋਮਵਰਕ 'ਤੇ ਲਾ ਲਉ ਬੱਚਾ ਫਿਰ ਰਾਤ ਨੂੰ ਸੌਣ- ਸੌਣ ਦਾ ਟਾਈਮ ਹੋ ਜਾਂਦਾ ਬੱਚਾ ਇਹੀ ਚੀਜ਼ਾਂ 'ਚ' ਨਿਕਲ ਨਿਕਲ ਜਾਂਦਾ ਦਿਨ ਪੂਰਾ ਬੱਚੇ ਦਾ
ਹਮ। ਵੀਰ ਜੀ, ਮੈਂ ਤਾਂ ਨਾ ਬਿਲਕੁਲ ਮੇਰੇ ਬੱਚੇ ਨੂੰ ਨਹੀਂ ਕਿਹਾ ਵੀ ਤੂੰ ਕੁਛ ਖਾ
ਹਾਂਜੀ-ਹਾਂਜੀ।
ਕਿਉਂਕਿ ਤੁਸੀਂ ਆਪ ਸਮਝਦਾਰ ਓ।
ਜ਼ਿਆਦਾ ਬੋਝ ਨਹੀਂ ਪਾਣਾ ਬੱਚੇ 'ਤੇ
ਹਾਂਜੀ, ਕੀ ਉਮਰ ਆ ਪੰਜ-ਛੇ ਸਾਲ ਦੀ ਬੱਚੇ ਦੀ ਉਮਰ
ਹਮ।
ਔਰ ਤੁਸੀਂ ਦੱਸੋ ਉਹਨਾਂ ਨੇ ਹੋਮਵਰਕ ਵੀ ਏਦਾਂ ਦੇ ਦਿੱਤੇ ਹੋਏ ਆ ਵੀਰ ਜੀ ਤੁਸੀਂ ਮੰਨੋਗੇ ਨੀ ਜਿਹੜਾ ਬੱਚਾ ਕਰ ਹੀ ਨਾ ਪਾਏ
ਉਹ ਤਾਂ ਪੇਰੈਂਟਸ ਨੇ ਬਹਿ ਕੇ ਕਰਨਾ ਮਾਂ-ਪਿਓ ਹੀ ਕਰ
ਉਹੀ ਤਾਂ ਗੱਲ ਆ ਨਾ ਜੀ ਮਾਂ ਕਰਨਗੇ ਉਹ ਹੋਰ ਕਿਨੇ ਕਰਨਾ ਅੱਜ-ਕੱਲ੍ਹ ਤਾਂ ਲੈਂਦੇ ਨੇ ਵੌਟਸਐਪ 'ਤੇ 'ਤੇ ਉਹਦੇ ਉੱਤੇ ਭੇਜ ਦਿੰਦੇ ਨੇ ਜੀ ਐਏਂ ਵੇਂ ਏਂ ਕਰਲੋ ਇਡੇ ਏਡੇ-ਏਡੇ ਪ੍ਰਿੰਟ ਕੱਢਵਾ ਬੱਚਿਆਂ ਦੇ ਮਾਂ-ਪਿਓ ਤੋਂ ਵੀ ਆਹ ਪ੍ਰਿੰਟ ਆਊਟ ਕੱਢ ਲਿਆਓ ਜੀ, ਉਹ ਕੱਢ ਲਿਆਓ
ਵੀਜੀ ਮੈਂ ਮੇਰੇ ਮੁੰਡੇ ਨੂੰ ਨਹੀਂ ਇੰਨਾ ਇੰਨਾ ਜ਼ਿਆਦਾ ਤਾ ਮੈਂ ਉਹਨੂੰ ਦੁਖੀ ਨਹੀਂ ਕਰ ਸਕਦੀ ਸਾਫ਼ ਜੀ ਗੱਲ ਆ
ਨਿੱਤ ਪੜ੍ਹਾਈਆਂ ਇੰਨੀਆਂ ਮਹਿੰਗੀਆਂ ਨੇ ਫਿਰ ਡਰੈਸਾਂ ਇਹਨਾਂ ਨੇ ਹਰ ਚੀਜ਼ ਦਾ ਹੁਣ ਆਪਾਂ ਜਦੋਂ ਪੜ੍ਹਦੇ ਸੀਗੇ ਉਦੋਂ ਇੱਦਾਂ ਹੁੰਦਾ ਸੀ ਵੀ ਤੁਸੀਂ ਜਿੱ ਜਿੱਥੋਂ ਮਰਜ਼ੀ ਕਿਤਾਬਾਂ ਲੈ ਲੋ, ਵਰਦੀ ਲੈ ਲੋ ਹੁਣ ਤਾਂ ਸਾਰਾ ਕੁਛ ਹੀ ਸਕੂਲ ਦੇ ਵਿੱਚ ਹੀ ਇਹਨਾਂ ਨੇ ਬਣਾ ਲਿਆ ਹੋਇਆ ਬਿਜਨਸ ਆਬਦਾ ਵਰਦੀ ਵੀ ਤੁਸੀਂ ਉੱਥੋਂ ਹੀ ਲਓ। ਫਿਰ ਤੁਸੀਂ ਕਿਤਾਬਾਂ ਵੀ ਅੰਦਰੋਂ ਹੀ ਲਉ ਸਾਰਾ ਕੁਛ ਨੀ ਹੁੰਦਾ ਨਾ।
ਮੈਂ ਤਾਂ ਮੇਰੇ ਬੱਚੇ ਨੂੰ ਸਾਫ਼ ਕਿਹਾ ਕਿ ਜ਼ਿਆਦਾ ਲੋੜ ਲੈਣਾ ਨੀ ਆ, ਤੂੰ ਤੁਸੀਂ ਲੋਡ ਲਉਗੇ ਤਾਂ ਤੋਂਹਡੇ ਕੰਮ ਨੀ ਬਣਨਗੇ।
ਹਾਂਜੀ-ਹਾਂਜੀ।
ਤਾਂ ਤੁਸੀਂ ਦੱਸੋ? ਇਹ ਜਿਹੇ ਕੰਮ ਤੁਸੀਂ ਬੱਚਿਆਂ ਨੂੰ ਫੜਾ ਰਹੇ ਹੋ, ਜੋ ਬੱਚਾ ਕਰ ਹੀ ਨਹੀਂ ਪਾ ਰਿਹਾ ਕਿਉਂ ਫੜਾ ਰਹੇ ਹੋ? ਸਮਝੋ ਤੁਸੀਂ ਮੇਰੀ ਗੱਲ ਨੂੰ।
ਹਾਂਜੀ-ਹਾਂਜੀ ਹਾਂਜੀ, ਇਹ ਤਾਂ ਹੈਗਾ ਪੜ੍ਹਾਇਆ ਜਾਂਦਾ ਉਹ ਆਪਣੇ ਕੀ ਕੰਮ ਆਉਂਦਾ? ਤੁਸੀਂ ਦੱਸੋ ਮੈਨੂੰ ਜੋ ਆਪਾਂ ਨੂੰ ਪੜ੍ਹਾਇਆ ਜਾਂਦਾ
ਕੀ ਗ਼ਲਤੀ ਸਾਡੀ ਵੀ ਆ ਅਸੀਂ ਲੋਕਾਂ ਦੇ ਮਗਰ ਲੱਗ ਕੇ ਵੀ ਨਹੀਂ ਸਾਡਾ ਬੱਚਾ ਇਹ ਸਕੂਲ 'ਚ' ਜਾਏ ਉਹ ਸਕੂਲ 'ਚ'ਜਾਏ।
ਨਹੀਂ ਉਹ ਤਾਂ ਗਲਤ ਹੈ ਜੀ। ਬਾਹਰਲੇ ਮੁਲਕਾਂ ਚੋਂ ਜ਼ਿਆਦਾ ਤਾਂ ਜੋ ਹੱਥੀਂ ਕੰਮ ਆ ਉਹਦੇ ਉਹਨੂੰ ਹੀ ਜ਼ਿਆਦਾ ਆਹ ਦਿੱਤਾ ਜਾਂਦਾ ਹੈਗਾ ਮਹੱਤਵ ਦਿੱਤਾ ਜਾਂਦਾ।
ਤੁਸੀਂ ਵੀਰ ਜੀ ਜ਼ਿਆਦਾ ਦੂਰ ਨਾ ਜਾਓ ਤੁਸੀਂ ਜਪਾਨ ਦੀ ਜਪਾਨ ਦੀ ਟੈਕਨੀਕ ਜਾਣਦੇ ਹੋਗੇ
ਹਾਂਜੀ-ਹਾਂਜੀ ਉਹ ਤਾਂ ਜਾਣਦੇ ਹਾਂ ਹੀ ਆ ਪੜ੍ਹੀ ਦਾ ਬਹੁਤ ਆਪਾਂ
ਜਪਾਨ ਦੀ ਟੈਕਨੀਕ ਵਰਗੀ ਟੈਕਨੀਕ ਨੀ ਆ ਵੀਰ ਜੀ ਕਿੱਥੇ
ਉੱਥੇ ਤਾਂ ਬੱਚਿਆਂ ਨੂੰ ਅਹ ਸੌਣ ਨੂੰ ਦਿੱਤਾ ਜਾਂਦਾ ਘੰਟਾ ਵਿੱਚੋਂ ਬੱਚੇ ਹੋਣ ਜਾਂ ਫਿਰ ਤੁਸੀਂ ਹਿਸਾਬ ਲਾ ਲਓ।
ਪਾਨ ਦੇ ਸਕੂਲ ਦੇ ਵਿੱਚ ਤੁਸੀਂ ਬੱਚਿਆਂ ਦਾ ਅ ਜੋ ਹੈ। ਇਹ ਨਹੀਂ ਕਰ ਸਕਦੇ ਕੀ ਕਹਿੰਦੇ ਇਹਨੂੰ ਬੈਗ 'ਚ ਤੁਸੀਂ ਬੁੱਕਸ ਨਹੀਂ ਪਾ ਸਕਦੇ ਥੋਨੂੰ ਪਤਾ ਉਹਦੇ ਵਿੱਚ ਥੋਨੂੰ ਇੱਕ ਡਰੈਸ ਇੱਕ ਡਰੈਸ ਲੈ ਦੇ ਕੇ ਭੇਜਣੀ ਆ ਐਕਸਟਰਾ ਉਹਨਾਂ ਦਾ ਖਾਣਾ-ਪੀਣਾ ਦੇ ਕੇ ਭੇਜਣਾ ਗਾ।
ਹਾਂਜੀ।
ਟੀਕਾ ਆ ਉਹਨਾਂ ਦਾ ਅਹ ਉਸ ਤੋਂ ਬਾਅਦ ਅਹ ਆਪਣਾ ਕਲੀਨਿੰਗ ਦਾ ਧਿਆਨ ਜ਼ਿਆਦਾ ਰਖਵਾਣਾ। ਉਹਨਾਂ ਨੂੰ ਜਿੰਮੇਦਾਰੀਆਂ ਸਮਝਾਈਆਂ ਜਾਂਦੀਆਂ ਅੱਛਾ-ਅੱਛਾ ਇਨਸਾਨ ਕਿਵੇਂ ਲਾਈਫ਼ 'ਚ ਕਿਵੇਂ ਬਣਿਆ ਜਾਂਦਾ। ਉਹ ਬਾਰੇ ਟ੍ਰੇਨਿੰਗ ਕਰ ਦਿੰਦੇ ਆ ਜੀ ਦੇਖੋ।
ਸਹੀ ਗੱਲ ਐ ਜੇ।
ਪਰ ਉਹਨਾਂ ਨੂੰ ਇਹ ਸਭ ਨਹੀਂ ਕਰਾਇਆ ਜਾਂਦਾ ਇਹ ਜੋ ਇਹ ਕਰਦੇ ਨੇ ਆਪਣੇ ਇੱਥੇ
ਇੱਕ ਤਾਂ ਹਨਾ ਹਰ ਬੱਚੇ ਨੂੰ ਮਤਲਬ ਮੋਬਾਈਲ ਚਾਹੀਦਾ ਹੀ ਆ। ਪੜ੍ਹਾਈਆਂ ਉਥੇ ਆਣੀਆਂ ਨੇ ਇੱਕ ਤਾਂ ਏ ਆਈ ਕਲਾਸਿਸ ਹੋ ਗਈਆਂ ਨੇ।
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਏ ਆਈ ਕਲਾਸਿਸ ਹੋ ਗਈਆਂ ਤੁਸੀਂ ਸਹੀ ਕਹਿ ਰਹੇ ਹੋ ਵੀਰ ਜੀ। ਇਹ ਸਭ ਚੀਜ਼ਾਂ ਨੇ ਬਹੁਤ ਬੱਚਿਆਂ ਨੂੰ ਦੁਖੀ ਕੀਤਾ ਹੋਇਆ ਜੀ।
ਕਿੱਥੇ ਨੂੰ ਵੱਧ ਚੱਲੀ ਐ ਦੁਨੀਆਂ ਕੁਛ ਪਤਾ ਹੀ ਨਹੀਂ।
ਕੁੱਛ ਪਤਾ ਨੀ ਕੁੱਛ ਪਤਾ ਆਪਾਂ ਵੀ ਆਪਾਂ ਨਹੀਂ -ਨਹੀਂ ਨਹੀਂ ਬਾਹਰਲੇ ਦੇਸ਼ 'ਚ ਨਹੀਂ ਐ ਤੁਸੀਂ ਦੇਖੋਗੇ ਬਾਹਰਲੇ ਦੇਸ਼ ਚ ਮੋਸਟ ਵੀ ਲੋਕ ਜਿਹੜੇ ਹੈਗੇ ਆ ਤੁਸੀਂ ਮੰਨੋਗੇ ਨੀ। ਸਰਕਾਰੀ ਸਕੂਲਾਂ 'ਚ ਜਾਂਦੇ ਆ ਉੱਥੇ ਪ੍ਰਾਈਵੇਟ ਸਕੂਲਾਂ ਦਾ ਬਹੁਤ ਘੱਟ ਕੰਮ ਆ।
ਇੱਥੇ ਵੀ ਨਾ ਜਦ ਤਾਂਈ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਜਾਣਗੇ ਤਦ ਤਾਹੀ ਉਹਨਾਂ ਤਰੱਕੀ ਨਹੀਂ ਹੋਣੀ।
ਬੀਜੀ ਉਹ ਤਾਂ ਗੱਲ ਹੈਗੀ ਆ ਪਰ ਤੁਸੀਂ ਇੱਕ ਹੋਰ ਗੱਲ ਸੁਣੋ ਮੇਰੀ
ਇੱਥੇ ਇੱਕ ਹੋਰ ਗੱਲ ਐ ਕੀਤੀ ਜਾਂਦੀ ਆ
ਵੀ ਸਰਕਾਰੀ ਸਕੂਲ ਅੱਛੇ ਨਹੀਂ ਰਹੇ ਔਰ ਵਾਕਈ ਅੱਜ - ਕੱਲ੍ਹ ਸਰਕਾਰੀ ਕੰਮ ਇੱਥੇ ਨਹੀਂ ਸਹੀ ਰਹੇ। ਪਹਿਲੇ ਜਦੋਂ ਅਸੀਂ ਵੀ ਸਰਕਾਰੀ ਸਕੂਲਾਂ 'ਚ ਪੜ੍ਹੇ ਹਾਂ ਤਾਂ ਸਭ ਅੱਛਾ ਸੀ ਵੀਰ ਜੀ। ਅੱਜ-ਕੱਲ੍ਹ ਅੱਜ- ਕੱਲ੍ਹ ਸਰਕਾਰੀ ਲਗਾ ਲੋ ਤੁਸੀਂ ਪ੍ਰਾਈਵੇਟ ਲਾ ਲਓ ਕੁਛ ਵੀ ਨੀ ਸਹੀ ਰਿਹਾ ਵੀਰ ਜੀ।
ਸਹੀ ਆ ਜੀ। ਬਹੁਤ ਮੁਸ਼ਕਿਲ ਹੋਇਆ ਪਿਆ ਗਾ ਕੀ ਕਰੀਏ ਕੀ ਨਾ ਕਰੀਏ ਏ ਕੁਛ ਸਮਝ ਨੀ ਲੱਗਦੀ ਜੀ। ਕਿੱਧਰ ਨੂੰ ਜਾਂਈਏ ਕਿੱਧਰ ਨੂੰ ਨਾ ਜਾਂਈਏ।
ਬਸ ਮੈਂ ਤਾਂ ਇਹ ਕਹੂੰਗੀ ਸੋਚ ਸਮਝ ਕਰਿਓ ਚਲੋ ਵੀਰ ਜੀ ਸਾਸਰੀ ਕਾਲ। ਆਪਾਂ ਫੇਰ ਕਰਦੇ ਆ ਗੱਲ।
ਹਾਂਜੀ ਹਾਂਜੀ ਸਸਰੀ ਕਾਲ।